ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਵਧੀਆ, ਤੁਹਾਡੇ ਦੱਸੋ?
ਵਧੀਆ-ਵਧੀਆ ਹੋਰ ਬਣਾ ਲਈ ਰੋਟੀ ਸਬਜ਼ੀ?
ਨਹੀਂ ਹਲੇ ਨੀ, ਬਸ ਰੋਟੀ ਬਣਾਈ ਜਾਂਦੇ ਆ ਮੰਮੀ।
ਅੱਛਾ, ਹੋਰ ਸਬਜ਼ੀ ਬਣਾ ਲਈ?
ਹਾਂ ਹਾਂਜੀ ਸਬਜ਼ੀ ਅਸੀਂ ਅੱਜ ਤੋਰੀਆਂ ਦੀ ਬਣਾਈ ਹੈ।
ਅੱਛਾ ਅਸੀਂ ਰਾਤ
ਨਾਲ ਅੱਛਾ, ਨਾਲ ਕਰੇਲੇ ਵੀ ਬਣਾਏ ਆ।
ਵਾਹ ਬੀ ਵਾਹ, ਅਸੀਂ ਤੋਰੀਆਂ ਬਣਾਈਆਂ ਸੀਗੀਆਂ ਦੁਪਹਿਰੀ, ਹੁਣ ਅਸੀਂ ਬਣਾਈਆਂ ਆਲੂ ਔਰ ਵੜੀਆਂ। ਤੋਰੀਆਂ ਸਾਡੇ ਘਰ ਲੱਗੀਆਂ ਹੋਈਆਂ ਨੇ। ਤੋਰੀਆਂ ਤੇ ਸਾਡੇ ਘਰ ਲੱਗੀਆਂ ਬਥੇਰੀਆਂ।
ਹਾਂਜੀ, ਸਾਡੇ ਵੀ ਮਤਲਬ ਅਸੀਂ ਜਿਵੇਂ ਲਾ ਰੱਖ-
ਅੱਛਾ ਸਾਡੇ ਤਾਂ ਰੋਜ ਕਲੇਸ਼ ਹਸਬੈਂਡ ਕਹਿੰਦੇ ਹੁਣ ਤੋਰੀਆਂ ਬੋਤ ਖਾਲੀਆਂ ਹੁਣ ਝਾੜ ਜਿਹਾ ਵੱਢਦੇ ਅੱਗੇ ਬਾਰਿਸ਼ਾਂ 'ਚ ਸੱਪ ਆ ਜਾਣੇ ਇੱਥੇ।
ਹਾਂਜੀ, ਸਾਡੇ ਵੈਸੇ ਬੋਹਤਾ ਨੀ ਅੱਜ ਹੀ ਬਣਾਈ ਹੈ, ਵੈਸੇ ਹੋਰ ਸਬਜ਼ੀਆਂ ਚੱਲ ਪਈਆਂ ਸੀ ਉਹ ਬਣਾਉਂਦੇ ਸੀ, ਇੰਨੇ ਦਿਨ ਤਾਂ।
ਆ ਹਾ ਬਾਰਸ਼ਾਂ ਵੀ ਆਜ ਮੌਸਮ ਫੇਰ ਹੋਇਆ ਪਿਆ ਬੱਦਲ ਅਲਾ ਹੈਨਾ। ਤੋਡੇ ਓਥੇ ਕਿਵੇਂ ਮੌਸਮ?
ਬਸ ਏਦਾਂ ਈ ਆ ਗਰਮੀ ਪਈ ਜਾਂਦੀ ਆ।
ਨਾ ਈਥੇ ਤਾਂ ਮੌਸਮ ਬੱਦਲ ਆਲਾ ਫੇਰ ਓਈ ਬਾਰਿਸ਼ ਗਿਚ-ਗਿਚ ਹੋ ਜਾਣੀ ਗੰਦ ਪੈ ਜਾਣਾ ਬੜਾ। ਥੱਕ ਗੇਆ ਸਫਾਈਆਂ ਕਰ-ਕਰ ਕਰਕੇ ਕਿਨੀ ਕ ਸਫ਼ਾਈ ਕਰੇ ਬੰਦਾ।
ਹਾਂਜੀ, ਬਾਰਿਸ਼ ਤੋਂ ਬਾਦ ਜਾਦਾ ਹੋ ਜਾਂਦੀ ਹੈ ਨਾ ਈਨਾ ਚਿੱਕੜ ਜਾ ਹੋ ਜਾਂਦਾ ਐ।
ਓਈ ਘਰ ਦੇਆਂ ਨੂੰ ਤਾਂ ਬੰਦਾ ਰੋਕ ਲੈਂਦਾ ਵੀ ਆਰਾਮ ਨਾਲ ਟੀ ਕੇ ਬੈ ਜੋ ਹੁਨ ਜੇ ੜਾ ਕੋਈ ਬਾਰੋਂ ਆਂਦਾ ਓ ਤਾਂ ਚੱਪਲਾਂ ਲੈ ਕੇ ਸਿਧਾ ਅੰਦਰ ਆਏਗਾ। ਫੇਰ ਦੁਆਰਾ-ਦੁਆਰਾ ਪੋਚੇ ਦੇਓ ਮੈਨ ਤਾਂ ਬੜੀ ਘਾਲ ਪੈਂਦੀ ਓਈ ਤੇ। ਪਰ ਲੋਕਾਂ ਨੂੰ ਆਪ ਸਮਝਣਾ ਚਾਈਦਾ ਵੀ, ਜੇ ਘਰ ਪਾਏਦਾਨ ਰੱਖੇ ਨੇ ਗੇਟ ਤੇ ਤਾਂ ਬੰਦਾ ਚੱਪਲ ਓਥੇ ਲਾ ਕੇ ਆਵੇ। ਸ ਸਮਝ ਨੀ ਆਦੀ ਲੋਕਾਂ ਨੂੰ, ਮੈਂ ਤਾਂ ਬੜੀ ਖੀ ਚੜਦੀ ਦੁਆਰਾ-ਦੁਆਰਾ ਮੈਂ ਤਾਂ ਪੋਚਾ ਲੈ ਕੇ ਨਾ, ਕਈ ਵਾਰ ਓਨਾਂ ਦੇ ਸਾਮਣੇ ਸ਼ੁਰੂ ਹੋ ਜਾਂਨੀ ਆ ਵੀ ਥੋੜੀ ਸ਼ਰਮ ਕਰਨ।
ਮੈਂ ਤਾਂ ਮੇਰੇ ਘਰਦੇਆਂ ਨਾਲ ਈ ਕਰਦੀ ਰੈਦੀ ਹਾ।
ਹਾਂਜੀ, ਫੇਰ ਆਪਾਂ ਇਕ ਤਾਂ ਜਿਵੇਂ ਸਾਰੀ ਸਾਫ-ਸਫਾਈ ਕਰੀਏ ਫੇਰ ਓਤੋਂ ਬਾਦ ਜਿਵੇਂ ਸਿਧੇ ਈ ਚੱਪਲਾਂ, ਲੈ ਕੇ ਕੇ ਅੰਦਰ ਵੜ ਜਾਂਦੇ ਆ ਨਾ ਫੇਰ ਜਾਦਾ ਜਿਵੇਂ ਹੁੰਦੀ ਆ।
ਹਾਂ, ਬੜੀ ਖੀ ਚੜਦੀ ਏ, ਸਾਫ਼ ਸਫ਼ਾਈ, ਮੇਨੂੰ ਤਾਂ ਘਿਣ ਐਨੀ ਆਦੀ ਨਾ ਕੈ ਕਿਉਂਕਿ ਮੇਰਾ ਪਤਾ ਕੇਆ ਆਤਾ ਐ, ਸਾਡਾ ਫਰਸ਼ ਬੋ ਸੋਣਾ ਆਂ ਟਾਈਲਾਂ ਵਗੈਰਾ ਤੇ ਗਰਮੀ ਦੇ ਵੀਚ ਨੀਚੇ ਮੈਂ ਤਾਂ ਸਰਾਣਾ ਸੁੱਟ ਕੇ ਓਥੇ ਈ ਪਈ ਰੈਂਨੀ ਆਂ।
ਹਾਂਜੀ, ਹਾਂ ਸਾਰੇ ਏਦਾਂ ਈ ਕਰਦੇ ਆ ਹਾਂ ਫਰਸ਼ ਠੰਡਾ ਰੈਂਦਾ ਨਾ।
ਤੇ ਓ ਕੋਈ ਚੱਪਲਾ ਲੈ ਆ ਜਾ ਨਾ ਫੇਰ ਮੈਨੂੰ ਬੜੀ ਖਿੱਚ ਚੜਦੀ ਵੀ ਅਸੀਂ ਏਥੇ ਈ ਬੈਣਾ ਏਥੇ ਈ ਫਰਸ਼ ਦੀ ਈਚ ਰੋਟੀ ਖਾਂਦੇ ਆਂ ਬੈ ਕੇ। ਤੇ ਓਥੇ ਈ ਚੱਪਲਾਂ ਤੁਸੀਂ ਵਾੜੀਆਂ ਹੋਂਈਆਂ, ਕਿਰ-ਕਿਰ ਹੋਰ ਕੀ ਬਾਰੋਂ ਗੰਦੀਆਂ ਚੱ ਪਲਾਂ ਆਂਦੀਆਂ ਨੀਆਂ।
ਹਾਂਜੀ, ਪਤਾ ਨੀ ਕਿਤੇ-ਕਿਤੇ ਘੁੰਮ ਕੇ ਆਂਦੇ ਆ।
ਔਰ ਕੇਆ, ਸਾਡੇ ਤਾਂ ਸੈ਼ਦ, ਖੁਆਰ ਗਲੀਆਂ ਵੀ ਪ ਕੇਆਂ ਨੇ ਕਈਆਂ ਦੇ ਪਿਛਲੇ ਸਾਡੇ ਤਿਨ-ਚਾਰ ਗਲੀਆਂ ਛੱਡ ਕੇ ਨਾ ਬੜੀ ਕੱਚੀਆਂ ਗਲੀਆਂ, ਐਨਾ ਗਾਰਾ ਨਾਲੀਆਂ ਦਾ ਪਾਣੀ ਵੀ ਓਥੇ ਈ ਬਾਰਸ਼ਾਂ ਚ ਏਦਾਂ ਲੱਗ ਜਾਂਦਾ, ਜਿਵੇਂ ਤਲਾਬ ਆ ਓਥੇ ਗਲੀ ਚ
ਹਾਂਜੀ, ਓ ਜਾਦਾ ਤਾਂ ਨਾ ਬਾਰਿਸ਼ ਕਾਰਨ ਹਾਂ ਹੋ ਜਾਂਦੈ।
ਅਸੀਂ ਲੋਕ ਤਾਂ ਉਡੀਕਦੇ ਆਂ ਨਾਂ ਬਾਰਸਾ਼ ਆਣ ਠੰਡ ਪਵੇ। ਪਰ ਕਈ ਲੋਕ ਜੇ ਵਿਚਾਰੇ ਛੱ ਤਾਂ ਟੱਪਕਦੀਆਂ ਨੇ ਨਾ ਗਲੀਆਂ ਚ, ਉ ਗਲੀਆਂ ਦਾ ਪਾਣੀ ਸਾਰਾ ਵੇੜੇਆਂ ਚ ਵੜ ਜਾਂਦਾ। ਓਨਾਂ ਵਾਸਤੇ ਤਾਂ ਬੋਤ ਬੁਰਾ ਹਾਲ ਹੋ ਜਾਂਦਾ ਹੈਗਾ ਨਾ।
ਫਿਰ ਬਸ ਲਾਂ ਲਈ ਤਾਂ ਏ ਵੀ ਜ਼ਰੂਰੀ ਆ ਨਾ ਤਾਂ ਕਰਕੇ।
ਹਾਂ, ਜਿਦੇ ਵਸਤੇ ਵਦੀਆ ਅੱਜ-ਕੱਲ ਤਾਂ ਜਿਵੇਂ ਗੰਨਾ ਲੱਗੇਆ ਓ ਤਾਂ ਖ਼ਰਾਬ ਹੋ ਜੇਗਾ ਬਾਰਿਸ਼ ਚ। ਜੀਰੀ ਵਾਸਤੇ ਫੈਦਾ ਹੈਗਾ, ਹਾਂ। ਐਈ ਤੇ, ਝੋਨਾ ਕੀ ਹੁੰਦੈ?
ਹਾਂਜੀ।
ਅੱਛਾ, ਅਸੀਂ ਜੀਰੀ ਕੈਨੇ ਆ।
ਅੱਛਾ।
ਓਹੀ ਤਾ ਮੈਂ ਕੈ ਰਈ ਝੋ, ਝੋ
ਹਾਂ, ਮੈਂ ਵੀ ਤੁ ਤੁਆਡੀ ਕੀ ਕੈਂਦੇ ਆ ਚੀਰੀ ਜੀਰੀ, ਅੱਛਾ। ਤਾਂ ਈ ਮੈਂ ਸੋਚੇਆ ਵੀ ਜੀਰੀ ਪਤਾ ਨੀ ਕੀਨੂੰ ਕੈਦੇ ਓ। ਮੇਨੂੰ ਲੱਗੇਆ ਪੰਜੀਰੀ ਕੈਂਦੇ ਹੋਣੇ ਓ।
ਨਈ-ਨਈ ਜੀਰੀ ਵਸਤੇ ਮੈਂ ਕੇਆ ਵਦੀਆ ਅੱਜ ਕੱਲ ਬਾਰਿਸ਼ਾਂ, ਜੀਰੀ ਕੈਂਦੇ ਆ ਇੱਥੇ।
ਤੁਆਡੇ ਤੇ ਝੋਨਾ ਕੈਂਦੇ ਆ ਨਾ ਤਾਂ ਕਰਕੇ।
ਹਾਂ, ਦੇਖਲੋ ਸਾਡੇ ਪੰਜਾਬੀਆਂ ਦੇ ਵਿੱਚ ਹੀ ਦੋ ਵਰਲਡ ਨਿਕਲ ਆਏ।
ਹਾਂਜੀ।
ਹਾਂ, ਬਸ ਬਾਰਸ਼ਾਂ-ਬੁਰਸ਼ਾਂ ਹੋ ਜਾਣ ਕਲੀਅਰ, ਫੇਰ ਬਸ ਵੇਲੇ ਹੋਈਏ।
ਹਾਂਜੀ, ਐਵੇਂ ਨਾ ਗਿੱਲਾ-ਗਿੱਲਾ ਗਿੱਲਾ-ਗਿੱਲਾ ਜਾ ਹੁੰਦਾ, ਜਿਵੇਂ ਬਾਰਿਸ਼ ਆਗੀ ਹੁਣ। ਦੋ-ਤਿੰਨ ਦਿਨਾਂ ਤੋਂ ਤਾਂ ਲਗਾਤਾਰ ਈ ਆ ਰੀਏ।
ਹਾਂ, ਏਥੇ ਤਾਂ ਬੱਦਲ ਏਥੇ ਤਾਂ ਕੋਈ ਵੀ ਨੀ ਆਈ, ਬਲਕਿ ਅੱਜ ਤਾਂ ਓ ਕੱਲ ਰੱਜ ਏਨੀ ਗਰਮੀ ਸੀ ਨਾ ਦੁਪੈਰੀ‌।
ਅੱਛਾ, ਨਈਂ ਸਾਡੇ ਤਾਂ ਬੋਤ ਆ ਰੀਏ। ਤੇ ਪਰਸੋਂ ਤਾਂ ਏਨੀ ਜਾਦਾ ਪਈ ਐ ਨਾ ਬੋਤ ਜਾਦਾ ਬਾਰਿਸ਼ ਹੋਈਐ।
ਹੂੰ, ਨਾ ਸਾਡੇ ਏਥੇ ਕੋਈ ਨੀ ਅੱਜ ਆਏਗੀ, ਸਾਡੇ ਵੀ ਠੰਡ ਪਏਗੀ।
ਗਰਮੀ ਬੋਤ ਹੋਈ ਪਈ ਏਨਾ।
ਹੁਮੱਸ ਕੀ ਕਰਨ ਏਸੀ ਵੀ ਤਾਂ ਅਅ ਅਠਾਰਾਂ-ਅਠਾਰਾਂ, ਵੀਹ- ਵੀਹ ਤੇ ਕੰਮ ਨੀ ਕਰਦੇ ਪਏ। ਕਿੰਨੇ ਦੇ ਚਲਾ ਲਏ ਬੰਦਾ। ਦਿਨ-ਰਾਤ ਤਾਂ ਚਲਾਏ ਵੀ ਨਈਂ ਜਾਂਦੇ ਏਦੇ ਤਾਂ ਮੀ ਟਰ ਘੁੰਮਣੇ।
ਹਾਂਜੀ।
ਬਿੱਲ ਆਣੇ ਨਾ, ਫੇਰ ਕਲੇਸ਼ ਪੈਂਦਾ ਹੁੰਦੇ ਨੇ ਸਾਡੇ ਘਰ ਤੇ। ਤੂੰ ਚਲਾਇਆ ਸੀ, ਤੂੰ ਚਲਾਇਆ ਸੀ। ਨਈਂ ਸਾਡੇ ਇੱਥੇ ਕੋਈ ਨੀ, ਹਰਿਆਣੇ 'ਚ ਨੀਂ ਐ। ਪੰਜਾਬ 'ਚ ਹੈਗੀ ਮਾਫ, ਨਾ-ਨਾ। ਨਾ-ਨਾ, ਸਾਡੇ ਹਰਿਆਣੇ 'ਚ ਕੋਈ ਨੀ ਐ ਬਿਜਲੀ ਮਾਫ, ਪੰਜਾਬ 'ਚ ਹੈਗੀ ਬਿਜਲੀ ਮਾਫ।
ਅੱਛਾ, ਤੁਸੀਂ ਹਰਿਆਣੇ ਤੋ ਓ।
ਹਾਂ।
ਹਾਂ, ਤਾਂਈ ਮੈਂ ਕਵਾਂ ਤਾਂ ਹੀ ਮੈਂ ਕਵਾਂ ਕਿ ਤੁਸੀਂ ਝੋਨੇ ਨੂੰ ਚੀਰੀ-ਚੂਰੀ ਕੀ ਕੈਂਦੇ ਓ?
ਜੀਰੀ।
ਹਾਂ ਜੋ ਵੀ
ਆਹ ਆਹ ਜੇੜੀ ਏਥੇ ਤਾਂ ਬੜੀ ਲੱਗੀ ਹੋਈਏ, ਏਥੇ ਤਾਂ ਬੋਤ ਹਰਿਆਲੀ ਵੀ ਸੋਣੀ ਆ ਵੈਸੇ ਸਾਡੇ ਹਰਿਆਣੇ ਚ। ਪੰਜਾਬ ਚ ਪ੍ਰਦੂਸ਼ਣ ਬੋਤ ਐ ਤੁਆਡੇ।
ਹਾਂਜੀ, ਏ ਤਾਂ ਹੈ।
ਪ੍ਰਦੂਸ਼ਣ ਬੋਤ ਐ ਪੰਜਾਬ ਦੇ ਵਿੱਚ, ਬੋਤ ਜਾਦਾ ਕਈ ਹਰ ਘਰ ਚ ਵਿੱਚ ਏਸੀ ਹੈ। ਹਰ ਘਰ ਦੇ ਵਿੱਚ ਏਸੀ ਐ, ਓ ਗਰਮੀ ਤਾਂ ਆਟੋਮੈਟਿਕ ਹੀ ਹੋਏਗੀ ਹੋਏਗੀ ਜਾਦਾ ਪੰਜਾਬ ਚ ਲਾਲੋ, ਏਧਰ ਦਿੱਲੀ ਵੱਲ ਯੂਪੀ ਵ ਬਹੋਤ ਗਰਮੀ ਐ, ਸਾਡੇ ਏਧਰ ਸਾਡਾ ਏਦੇ ਕੁਝ ਹਰਿਆਣੇ ਦੇ ਵਿੱਚ ਜਮਨਾ ਵੀ ਬੈਂਦੀ ਏਨਾ, ਠੰਡੀ- ਠੰਡੀ। ਨਦੀ, ਹਾਂ ਸਾਡਾ ਹਰਿਦੁਵਾਰ ਦੀ ਕੋਲ ਹੋਏ ਜਮਨਾ ਨਾਲੇ ਗੰਗਾਂ ਵੀ ਨੇੜੇ ਜਮਨਾ ਵੀ ਨੇੜੇ, ਨੈਰਾਂ ਹੈਗੀਆਂ ਥੋੜ੍ਹਾ ਫੇਰ ਵੀ ਪਰ ਗਰਮੀ ਬੋਤ ਆ।
ਹਾਂਜੀ, ਓ ਤਾਂ ਨਾ ਫੇਰ ਜਿਵੇਂ ਮਤਲਬ ਹੁਣ ਵੀ ਮੈਂ ਕੈ ਰੀ ਆ ਨਾ ਤੁਆਨੂੰ ਝੋਨਾ ਲੱਗੇਆ ਹੋਯਾ ਚਾਰੋਂ ਪਾਸੇ ਤਾਂ ਕਰਕੇ ਉਹਦੇ ਕਾਰਨ ਜਾਦਾ ਉਮਸ ਹੁੰਦੀ ਐ।
ਅੱਛਾ। ਇਦੇ ਕਰਕੇ ਹੋਮਸ ਵੀ ਹੁੰਦੀ ਏ।
ਹਾਂਜੀ ਫੇਰ ਉਹਦੇ ਚੋਂ ਨਾ ਸੇਕਾ ਜੇਹਾ ਨਿਕਲਦੈ ਜਿਵੇਂ ਕਈ ਵਾਰ ਮੈਂ ਖੇਤ ਜਾਂਦੀ ਆ ਨਾ ਸਾਡੇ ਖੇਤ ਚ ਮੈਂ ਵੇਖ ਦੇਖਣ ਜਾਂਦੀ ਐ ਕਈ ਵਾਰ ਵੀ ਹੁੰਦਾ ਈਐ ਨਾਲ ਚਲੀ ਜਾਂਦੀ ਐ ਉਦੋਂ ਮਤਲਬ ਇੰਨੀ ਜਾਦਾ ਜਦੋਂ ਨਾਲ ਦੀ ਆਪਾਂ ਲੰਘਾਂਗੇ ਨਾ ਤਾਂ ਇੰਨੀ ਜਾਦਾ ਗਰਮੀ ਲੱਗਦੀ ਆ ਬੋਤ ਜਾਦਾ।
ਅੱਛਾ। ਉਹ ਗਰਮੈਸ ਛੱਡਦਾ ਹੋਣਾ ਤਾਂ ਪਾਣੀ ਤੇ ਤਾਂ ਈ ਉਨੂੰ ਜਾਦਾ ਚਾਹੀਦੈ ਹਨਾ?
ਹਾਂ ਜੀ, ਫਿਰ ਉਹ ਚੌਵੀ ਘੰਟ ਤੇ ਉਨੂੰ ਹ ਹਾਂਜੀ ਪਾਣੀ ਚ ਤਾਂ ਫਿਰ ਤਵਾਨੂੰ ਪਤਾ ਈ ਐ ਵੀ ਇੰਨੀ ਉਮਸ ਹੁੰਦੀ ਐ।
ਪਾਣੀ ਚ ਡੁੱਬੀ ਰਹਣੀ ਏ ਉਹ ਜੀਰੀ ਤੇ
ਹਾਂਜੀ। ਔਦੇ ਨਾਲ ਈ ਨਾ ਫੇਰ ਹਾਂਜੀ, ਤਾਂ ਉਦੇ ਚ ਵਿੱਚ ਨਾ ਮਤਲਬ ਬੋਹ ਜਾਦਾ ਗਰਮੀ ਹੁੰਦੀ ਐ।
ਅੱਛਾ ਜੀ।
ਹਾਂਜੀ। ਤੇ ਸ ਹਾਂਜੀ। ਸਾਡੇ ਤਾਂ ਜਿਵੇਂ ਨਾਲ ਈ ਖੇਤ ਐ, ਜਿਵੇਂ ਗਲੀ ਦੇ ਨਾਲ ਹੀ ਐ, ਤਾਂ ਕਰਕੇ ਫਿਰ ਜਦੋਂ ਅਸੀ ਔਧਰੋਂ ਦੀ ਲੰਘਦੇ ਆ ਨਾ ਬਹੁਤ ਜਾਦਾ ਗਰਮੀ ਜਿ ਹੁੰਦੀ ਏ।
ਸਾਡੇ ਇੱਧਰ ਪਿੰਡ ਚ ਐ ਨਾ ਤਾਂ ਲੱਗਆ ਸਾਡਾ ਟਊਬਵੈਲ ਹੈਗਾ ਜਿੱਥੇ ਸਾਡਾ, ਆਪੜੇ ਹੈਗੇ ਨੇ ਪਿੰਡ ਦੇ ਵਿਚ ਘਰ ਤੇ ਉਹਨਾਂ ਨੇ ਨ ਬੜਾ ਸੋਹਣਾ ਲੱਗਾ ਰੱਖਿਐ ਪ ਆਪਣੇ ਟਊਬਵਲ ਦੇ ਨਾਲ ਲੱਗਿਆ ਪੇੜ ਅੰਬ ਦਾ ਔਰ ਉਹ
ਅੱਛਾ।
ਕਿ ਲਯਾਂਦੇ ਨੀ ਕੀ ਕਹੰਦੇ ਉਨੂੰ ਬੇਲ। ਬੇਲ, ਅੰਬ, ਜਾਮਣ ਬਹੁਤ ਸਾਰੇ ਫਰੂਟ ਅ ਲੀਚੀ, ਆਲੂ ਬੁਖ, ਆੜੂ ਸੋਰੀ ਆੜੂ।
ਹਾਂਜੀ। ਸਾਡੇ ਇੱਥੇ- ਸਾਡੇ ਇੱਥੇ ਕਿੰਨੂੰ ਤੇ ਅਮਰੂਦ ਜਾਦੈ।
ਅਸੀ ਜਾਂਨੇ ਆ ਨਾ ਪਿੰਡ ਤੇ ਉਥੇ ਜਿਵੇਂ ਸਰੋਵਾ ਉਥੇ ਨਾਂਦੇ ਨੇ ਸਾਰੇ ਬੱਚੇ ਟਊਬਵਲ ਤੇ ਆ ਸਾਡੇ ਵਰਗੇ ਕੱਪੜੇ ਵੀ ਮਸ਼ੀਨ ਚ ਨੀ ਧੋੰਦੇ ਹੁੰਦੇ ਉਥੇ ਲੈ ਜਾਂਦੇ ਹੁੰਦੇ ਕੱਪੜੇ ਵੀ ਧੋਈ ਜਾਉ। ਫਲ- ਫਰੂਟ ਵੀ ਤਾਜ਼ਾ ਤੋੜ- ਤੋੜ ਕੇ ਖਾਈ ਜਾਉ ਬੱਚੇ ਏਡਾ ਖੁਸ਼ ਹੁੰਦੇ ਨੇ ਉਥੇ ਜਾ ਕੇ। ਏਥੇ ਦੇ ਮਹੌਲ ਨਾਲੋ ਔਥੇ ਦਾ ਮਹੌਲ
ਹਾਂ ਮੈਂ ਕਦੀ ਗਈ ਨੀ ਨਾ ਉੱਧਰ।
ਆ ਨ੍ਹੀਂ ਸਾਡੇ ਤਾਂ ਬੋਤ
ਹਾਂਜੀ। ਨਈ ਮੇਰੀ ਮਾਸੀਆਂ ਹੈਗੀਆਂ ਦੋ ਪਰ ਅਸੀ ਗ ਮੈਂ ਨੀ ਗਈ ਨਾ ਮੰਮੀ ਹੋਰੀ ਤੇ ਜਾਂਦੇ ਈ ਰੈਂਦੇ ਆ।
ਅੱਛਾ। ਦਿੱਲੀ ਨੇ ਤੁਵਾਡੇ?
ਨਈ ਏਧਰ ਹਰਿਆਣੇ ਚੀ ਏ ਪਤਾ ਨੀ ਕੇਹੜੀ ਸਟੇਟ ਏ ਉਹ?
ਅੱਛਾ-ਅੱਛਾ।
ਹਾਂਜੀ। ਤਾਂ ਮੰਮੀ ਔਰੀ, ਅੱਛਾ। ਹਾਂ ਫਿਰ ਉਹੀ ਹਾਂਜੀ। ਉੱਦਾਂ ਦਾ ਈ ਮਤਲਬ ਹੋ ਗਆ ਨਾ ਵੀ ਜਿਵੇਂ ਹੁਣ ਅਸੀ ਪੰਜਾਬ ਆਲੇ ਹਰਿਆਣੇ ਚ ਜਾੲਯੇ ਤਾਂ ਸਾਡੇ ਜਿਵੇਂ ਮਤਲਬ ਵੀ ਵਈ ਨੀ ਔਂਦਾ ਜਿ ਤੁਸੀ ਫਿਰ ਉਥੇ ਈ ਰਹੰਦੇ ਤਹਾਨੂੰ ਔਦਾਂ ਦਾ ਮਹੌਲ ਵਧੀਆ ਲੱਗਦੈ।
ਹਾਂ। ਉਹੀ ਤੇ ਜੈਸਾ ਦੇਸ ਵੈਸਾ ਵੇਸ, ਜੇਹੋ ਜੇਹਾ ਆਪਣਾ ਰਹਣਾ ਖਾਣਾ ਹੋ ਜੇ ਉਹ- ਉਹੀ ਅੱਛਾ ਲੱਗਦੈ ਫੇਰ ਬੰਦੇ ਨੂੰ।
ਹਾਂਜੀ ਮਤਲਬ ਮੇਰੀ ਮਾਸੀ ਹੋਰੀਆਂ ਕਹਿੰਦੀਆਂ, ਕਹਿੰਦੀਆਂ ਇਹਦਾ ਵਿਆਹ ਨਾ ਤੁਸੀਂ ਹਰਿਆਣੇ ਚ ਕਰਵਾ ਦਿਓ ਮੈਂ ਕਿਹਾ ਮੈਂ ਤਾਂ ਦੂਜੇ ਦਿਨ ਈ ਵਾਪਸ ਆਜੂ।
ਕਿਉਂ ਮੇਰਾ ਵੀ ਤਾਂ ਹਰਿਆਣੇ ਚ ਹੋਇਆ ਮੈਂ ਵੀ ਲੁਧਿਆਣੇ ਦੀ ਸੀਗੀ।
ਅੱਛਿਆ।
ਹਾਂ।
ਤੁਹਾਡਾ ਵੀ ਹਾਂ ਫੇਰ ਤੁਹਾਡਾ ਵੀ ਤਾਂ ਜੀਅ ਲੱਗਿਆ ਈ ਐ।
ਲਗਾਣਾ ਪੈਂਦਾ ਬਈ ਜੀਅ ਜਾ ਤੇ
ਦੂਰ ਦੀ ਦਿੱਕਤ ਏ ਨਾ ਫੇਰ ਇੰਨਾ ਸਫ਼ਰ ਜਾ ਹੋ ਜਾਂਦਾ ਤਾਂ ਕਰਕੇ।
ਸਫ਼ਰ ਤਾਂ ਬਹੁਤ ਏ ਪਰ ਮੇਰੇ ਇੱਥੇ ਨਾਨਕੇ ਹੈਗੇ ਸੀ ਨਾ ਯਮਨਾਨਗਰ। ਚ, ਆਪਣੇ ਹੋਰ ਨਾਨਕ ਕੇ ਸੀ ਮੇਰੇ ਮਾਮਿਆਂ ਨੇ ਹੀ ਕੀਤਾ ਸੀਗਾ ਵਿਆਹ
ਅੱਛਾ ਹਾਂ ਮੇਰੀ ਫੇਰ ਨਾ ਮੰਮੀ ਹੋਰੀ ਜਾਂਦੇ ਨਾ ਕਈ ਵਾਰ ਦੋ ਦਿਨਾਂ ਤੋਂ ਮ ਮਤਲਬ ਉੱਥੇ ਪੈਲਾ ਪਹੁੰਚਦੇ ਆ ਫੇਰ ਇੱਕ-ਦੋ ਰਾਤ ਰੈਣਾ ਹੁੰਦਾ ਹੈ ਫੇਰ-ਫੇਰ ਚੱਲਦੇ ਆ। ਮੈਂ ਕਿਹਾ ਤੁਸੀਂ ਤਾਂ ਸੁੱਤੇ ਈ ਜਾਂਦੇ ਓ ਸੁੱਤੇ ਈ ਆਂਦੇ ਓ।
ਹਾਂ ਟਰੇਨਾਂ ਚ?
ਨਈ ਕਾਰ ਚ ਈ ਜਾਂਦੇ ਐ
ਅੱਛਾ-ਅੱਛਾ ਬਸ
ਤਾਂ ਕਰਕੇ ਫੇਰ ਨਾ ਮਤਲਬ ਮੈਨੂੰ ਤੋ ਜਦੋਂ ਆ ਕੇ ਸੁਣੋਉਂਦੇ ਨਾ ਵੀ ਅਸੀਂ ਐਵੇਂ ਕਰੇ ਐਵੇਂ ਕਰਿਆ ਸੀ ਉੱਥੇ ਐਵੇਂ ਇੰਨੀ ਗਰਮੀ ਸੀ ਤੇ ਅਸੀਂ ਗਏ ਰਾਹ ਚ ਏਨੀ ਜ਼ਿਆਦਾ ਦਿੱਕਤ ਹੁੰਦੀ ਐ ਵੀ ਜਿਵੇਂ ਮਤਲਬ ਜੇੜੇ ਪੰਜਾਬ ਚ ਰੈਂਦੇ ਆ ਉਨਾਂ ਨੂੰ ਤ ਤਾਂ ਜਿਵੇਂ ਤੁਸੀਂ ਸੋਚ ਹੀ ਈ ਲੋ ਵੀ ਆਪਣੀ ਤਾਂ ਭਾਸਾ ਈ ਨੀ ਮਿਲ ਰੀ
ਨਈ ਭਾਸ਼ਾ ਕਿਓ ਨੀ ਮਿਲਦੀ। ਇੱਕ ਅਕਸਰ ਤੋਂ ਏਦਾਂ ਥੋੜਾ ਵੀ ਭਾਸ਼ਾ ਈ ਨੀ ਮਿਲਦੀ ਪਈ ਸਾਡੀ, ਹਾਂ।
ਹੋਰ ਕਰ ਦੇਦਾ
ਨਈ, ਨਈ ਹਜੇ ਹੈ ਤਾਂ ਅਸੀਂ ਪੰਜਾਬੀ ਵੀ ਕੱਟੜ
ਹਾਂਜੀ ਏ ਤਾਂ ਹੈ।
ਬਹੁਤ ਪੰਜਾਬੀ ਨੇ ਇੱਥੇ ਬਹੁਤ ਪੰਜਾਬੀ ਨੇ ਅਮ ਉਹਥੋ ਮੁਸਲਮਾਨ ਵੀ ਹੈਗੇ ਨੇ ਪਰ ਐਥੇ ਥੋੜੇ ਜੇ, ਚਲੋ ਹਾਂਜੀ ਠੀਕ ਐ ਜੀ ਸਸ ਸ੍ਰੀ ਕਾਲ ਜੀ।